ਹੈਲੋ,
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ ਨੇ? ਵਧੀਆ ਨੇ ਸਾਡੇ ਵੀ ਹੋਰ ਕੀ ਕਰ ਰਹੇ ਸੀ। ਬਸ ਵੇਹਲੇ ਬੈਠੇ ਸੀਗੇ ਸੀ ਹੱਲੇ। ਚਾਹ ਪੀ ਕੇ ਹਟੇ ਸੀਗੇ ਹੋਰ ਤੁਸੀਂ ਕੀ ਕਰ ਰਹੇ ਸੀ।
ਮੈਂ ਵੋਕ ਤੇ ਜਾ ਰਹੀ ਸੀ।
ਅਰੇ ਵਾਹ ਤੁਸੀਂ ਵੋਕ ਕਰ ਦੇ ਓ ਸ਼ਾਮ ਨੂੰ।
ਹਾਂ, ਇਸ ਟਾਈਮ ਨਿਕਲ ਜਾਣੇ ਆ ਬਸ, ਅਸੀਂ ਅੱਧਾ ਘੰਟਾ ਲੱਗਦਾ ਅੱਧਾ ਘੰਟਾ ਵੋਕ ਕਰ ਦਿੰਦੇ ਆ।
ਹਾਂਜੀ,
ਹਾਂ, ਇਸ ਟਾਈਮ ਮੌਸਮ ਸਹੀ ਰਹਿੰਦਾ ਏ ਹਾਂ ਇਸ ਟਾਈਮ ਮੌਸਮ ਸਹੀ ਹੋ ਜਾਂਦਾ। ਹਵਾ ਹਵਾ, ਵਗੈਰਾ ਵੀ ਚਲਦੀ ਐ ਤੇ ਨਿਕਲ ਜਾਂਦੇ ਹਾਂ।
ਹਾਂਜੀ,
ਹਾਂ,
ਤੁਸੀਂ ਫੇਰ ਕਿਤੇ ਪਾਰਕ ਵਗੈਰਾ ਚ ਜਾਂਦੇ ਹੈਗੇ ਹੋ ਜਾਂ।
ਹਾਂਜੀ ਹਾਂਜੀ ਪਾਰਕ ਤੇ ਪਾਰਕ 'ਤੇ ਜਾਂਦੇ ਹਾਂ ਪਾਰਕ 'ਤੇ ਵੋਕ ਕਰਨ ਜਾਂਦੇ ਹਾਂ।
ਹਾਂਜੀ, ਇਹ ਤੇ ਬਹੁਤ ਵਧੀਆ ਹੈਗਾ। ਮੈਂ ਪਹਿਲੇ ਜਾਂਦੀ ਸੀ ਫਿਰ ਮੇਰਾ ਵਿੱਚ ਅੰਦਰ ਬ੍ਰੇਕ ਹੋ ਗਿਆ ਤੇ ਉਸ ਤੋਂ ਬਾਅਦ ਰੋਜ਼ ਸੋਚਦੀ ਆ ਕਿ ਜਾਵਾਂਗੀ ਮੈਂ ਸਵੇਰੇ ਜਾਂਦੀ ਸੀਗੀ।
ਅੱਛਾ ਅੱਛਾ ਅੱਛਾ ਜੀ।
ਸਵੇਰੇ ਚਲੇ ਜਾਂਦੀ ਸੀ ਫਿਰ ਰਾਤ ਨੂੰ ਰੋਟੀ ਖਾ ਕੇ ਇੱਧਰ ਥੋੜਾ ਜਬਰੇ ਹੋ ਗਿਆ। ਥੋੜਾ ਜਿਹਾ ਬੱਚਿਆਂ ਦੇ ਸਕੂਲ ਓਪਨ ਹੋਏ ਨੇ ਤੇ ਉਹਨਾਂ ਦਾ ਵਰਕ ਵਗੈਰਾ ਸਭ ਕਲੈਕਟ ਕਰਕੇ ਉਹਨਾ ਨੂੰ ਰੱਖਣਾ ਕਰਨਾ ਥੋੜਾ ਬੱਚੇ ਕਹਿੰਦੇ ਮੰਮੀ ਨੀ ਹੁਣੇ ਨੀ ਜਾਓ। ਸਾਡੇ ਨਾਲ ਥੋੜ੍ਹਾ ਜਾ ਲੱਗ ਜਾਓ।
ਅੱਛਾ,
ਬਸ ਉਹਦੇ ਕਰਕੇ ਥੋੜਾ ਬ੍ਰੇਕ ਹੋ ਗਿਆ ਸੀਗਾ। ਤੇ ਹੁਣ ਦੁਬਾਰਾ ਤੋਂ ਸਟਾਰਟ ਕਰਨ ਦੀ ਸੋਚ ਰਹੀ ਹਾਂ ਪਰ ਹੁਣ। ਲੱਗਦਾ ਨੀ ਐ ਕਿ ਦੋ ਚਾਰ ਦਿਨ ਚ ਕੁਝ ਸ਼ੁਰੂ ਹੋ ਪਾਏਗਾ।
ਹੂੰ ਹੂੰ ਹੂੰ, ਨਹੀਂ ਵੋਕ ਕਰਨਾ ਤਾਂ ਬਹੁਤ ਜ਼ਰੂਰੀ ਹੈ ਜਾਣਾ ਚਾਹੀਦਾ ਹੈ ਵੋਕ ਕਰਨ।
ਹਾਂਜੀ, ਫਾਇਦੇ ਤੇ ਬਹੁਤ ਹੁੰਦੇ ਨੇ ਵਾਕ ਕਰਨ ਦੇ।
ਹਾਂ ਹਾਂ ਹਾਂ। ਅਸੀਂ ਇਸ ਟਾਈਮ ਨਿਕਲ ਜਾਣੇ ਆ। ਤਾਂ ਉਹ ਘਰ ਆਣੇ ਫਿਰ ਆ ਫਿਰ ਰਾਤੀ ਅ ਫਿਰ ਮੌਕਾ ਮਿਲਦਾ ਤੇ ਰੋਟੀ ਰੋਟੀ ਖਾ ਕੇ। ਗਿਆਰਾਂ ਵਜੇ ਨਾਲ ਫਿਰ ਇੱਕ ਆਪਣੀ ਗਲੀ ਦਾ ਹੀ ਫ ਰਾਂਊਡ ਲਗਾ ਲਈਦਾ। ਰਾਤੀ ਤੇ ਰਾਤੀ ਹੋਰ ਕਿਧਰ ਨੀ ਜਾਣੇ ਆ ਗਲੀ ਤੇ ਇੱਕ ਦੋ ਰਾਊਂਡ ਲਗਾ ਕੇ ਬਸ ਆ ਜਾਣੇ ਆ ਫਿਰ ਉੱਪਰ ਆਪਣੇ ਘਰ ਰੋਟੀ ਵੀ ਡਟ ਹੋ। ਜਾਂਦੀ ਐ ਹਾਂ।
ਹਾਂਜੀ‌‌। ਨਾਲੇ ਖਾਕੇ ਇੱਕਦਮ ਨਾਲ ਸੋਣਾ ਵੀ ਨਹੀਂ ਚਾਹੀਦਾ, ਹੈਗਾ ਹੈ। ਬੰਦੇ ਨ ਥੋੜਾ ਜਾ, ਵੌਕ ਕਰਲਓ ਤੇ ਉਹ ਖਾਧਾ-ਪੀਤਾ ਹਜਮ ਹੋ ਜਾਂਦਾ ਹੈ, ਨਾਲੇ ਬੰਦਾ ਨਾ ਫਰੈਸ਼ ਹੋ ਜਾਂਦਾ ਥੋੜਾ ਜਾ, ਮੈਨੂੰ ਲੱਗਦਾ ਪਰਸਨਲੀ ਕਿ ਬੰਦਾ ਬਹੁਤ ਕਰਦਾ ਹੈਗਾ, ਤੇ ਥੋੜਾ ਜਾ ਨਾ ਫਰੈਸ਼ ਫੀਲ ਕਰਦਾ ਹੈਗਾ। ਥੋੜਾ ਜਾ ਵੌਕ ਕਰਦਾ ਹੋਵੇ, ਸਵੇਰੇ ਕਰੋ ਭਾਵੇਂ ਰਾਤੀ ਕਰੋ, ਸਵੇਰੇ ਕਰਲੋ ਤੇ ਦਿਨ ਐਨਰਜੈਟਿਕ ਰਹਿੰਦਾ ਹੈਗਾ, ਰਾਤ ਨੂੰ ਕਰਲੋ, ਤੇ ਨੀਂਦ ਵਧੀਆ ਆ ਜਾਂਦੀ ਹੈਗੀ ਹੈ।
ਹਾਂ-ਹਾਂ, ਬਿਲਕੁਲ। ਪਹਿਲੇ ਅਸੀਂ ਸਵੇਰੇ ਜਾਂਦੇ ਸੀ, ਜੀਕੇ ਟੈਂਪਲ। ਮੋਤੀ ਝੀਲ'ਚ ਕਦੇ ਜੇਕੇ ਟੈਂਪਲ ਜਾਕੇ ਉੱਥੇ, ਉੱਥੇ ਚਲੇ ਜਾਂਦੇ ਸੀ ਅਸੀਂ ਚਾਰ, ਸਾਢੇ-ਚਾਰ ਨਿਕਲ ਜਾਂਦੇ ਸੀ। ਸਵੇਰੇ। ਉੱਥੇ ਵੌਕ ਕਰਨ ਜਾਂਦੇ ਸੀ, ਮੋਤੀ ਝੀਲ ਤੇ ਬਹੁਤ ਮਜ਼ਾ ਆਉਂਦਾ ਸੀ। ਸਵੇਰੇ ਸਵੇਰੇ ਕਾਫੀ ਲੋਕ ਉੱਥੇ ਆਂਦੇ ਸਵੇਰੇ, ਇੱਕ ਜਾਣ-ਪਹਿਚਾਣ ਦੇ ਵੀ ਸਭ ਬਣਗੇ ਸੀ, ਅਂ ਅਪਨਾ ਜਾਕੇ ਡੇਲੀ ਜਾਂਦੇ ਸੀ। ਕਾਫ਼ੀ ਲੋਕ ਜਾਣ, ਜਾਣ ਪਹਿਚਾਨ ਦੇ ਬਣਗੇ ਸੀ ਸਭ, ਮਜ਼ਾ ਆਂਦਾ ਸੀ ਉੱਥੇ ਤੇ ਬਹੁਤ।
ਹਾਂਜੀ, ਫਿਰ ਉਹ ਗ੍ਰੂਪ ਹੋ ਜਾਂਦਾ ਨਾ, ਪੂਰਾ ਬਣ ਜਾਂਦਾ ਹੈਗਾ, ਫਿਰ ਨਾਲ ਇੱਕ ਥੋੜ੍ਹਾ ਜਾ ਐੰਟਰਟੇਨਮੇਂਟ ਵੀ ਹੋ ਜਾਂਦਾ ਐ।
ਹਾ‌, ਹਾਂ-ਹਾਂ-ਹਾਂ। ਆਪਣੇ ਘਰ ਦੇ ਡੇਲੀ ਰੂਟੀਨ ਤੋਂ, ਰੂਟੀਨ ਤੋਂ ਹੱਟਕੇ ਥੋੜ੍ਹਾ ਜਿਹਾ ਅਲਗ ਹੱਟਕੇ ਹੋ ਜਾਂਦੈ। ਮੌਸਫਿਅਰ
ਹਾਂਜੀ, ਐ ਗੱਲ ਤੇ ਮੈਂ ਤੁਹਾਡੀ ਸਹਿਮਤ ਹਾਂ, ਕਿ ਥੋੜਾ ਜਿਹਾ ਨਾ ਬਾਹਰ ਨਿਕਲ ਨੀਕਨਕੇ ਬੰਦੇ ਦਾ ਮਾਇੰਡ ਫਰੈਸ਼ ਹੋ ਜਾਂਦਾ ਹੈ, ਥੋੜਾ ਜਿਹਾ ਇੱਕ ਹਲੱ ਅਗੀ ਮਾਹੌਲ ਮਿਲਦਾ ਹੈਗਾ ਹੈ, ਤੇ ਉਹਦੇ'ਚ ਬੰਦਾ ਥੋੜ੍ਹਾ ਫਰੈਸ਼ ਹੋ ਜਾਂਦਾ ਹੈਗਾ ਏ।
ਹੂੰ, ਹੂੰ, ਹੂੰ, ਹਾਂਜੀ।
ਤੇਲ ਅੱਛਾ ਫੀਲ ਹੁੰਦਾ ਹੈ, ਨਾਲੇ ਇੱਕ ਨਾ ਆਪਣੀ ਹੈਲਥ ਵਾਸਤੇ ਵੀ ਬਹੁਤ ਅੱਛਾ ਐ। ਕਿਉਂਕੀ ਜੈਂਵੇਂ-ਜੈਂਵੇਂ ਉਮਰ ਵੱਧ ਦੀ ਹੈਗੀ ਐਂ, ਅੱਜ-ਕੱਲ੍ਹ ਦੀ ਲਾਈਫ-ਸਟਾਈਲ ਜਿੱਦਾਂ ਦੀ ਹੈਗੀ ਆ ਓਸਨੂੰ ਦੇਖਦੇ ਹੋਏ, ਐ ਥੋੜਾ ਜਿਹਾ ਜ਼ਰੂਰੀ ਹੋ ਗਿਆ ਹੇਸ। ਹੋਗਿਆ ਲਾਈਫ ਦਾ, ਮੈਨੂੰ ਤਾਂ ਲੱਗਦਾ ਹੈ ਕਿ ਛੋਟੀ-ਛੋਟੀ, ਅ ਸ਼ੁਰੂਆਤ ਕਰਨਾ ਹੁਨ ਜ਼ਰੂਰੀ ਹੋ ਗਿਆ ਹੈ। ਕੀ, ਜੈਸਾ ਮਾਹੌਲ ਹੋ ਗਿਆ ਹੈ ਬੰਦੇ ਦੀ ਲਾਈਫ-ਸਟਾਈਲ ਐ, ਖਾਣਾ-ਪੀਣਾ ਏ, ਹਰ ਚੀਜ਼ ਮੈਟਰ ਕਰਦੀ ਐ, ਸਭ ਚੀਜ਼ਾਂ'ਚ ਤੇ। ਕਰਨਾ, ਔਰ ਇਹਦੇ ਵਿੱਚ ਕੋਈ, ਔਖਾ ਕੰਮ ਨਹੀਂ ਹੈਗਾ। ਮੈਨੂੰ ਲੱਗਦਾ ਹੈਗਾ, ਤੇ ਬਹੁਤ ਸੌਖਾ ਕੰਮ ਹੈਗਾ, ਤੇ ਉਹਦੇ ਵਿੱਚ ਫ ਐ, ਸੌਖਾ ਕੰਮ ਮੈਨੂੰ ਵੀ ਲੱਗਦਾ ਹੈਗਾ ਕਿ, ਇਹਦੇ ਵਿੱਚ ਸਿਰਫ਼ ਇੱਕ ਚੱਲਣਾ ਹੈਗਾ ਥੋੜਾ ਜਿਹਾ, ਅਪਨਾ। ਵੌਕਿੰਗ ਦਾ ਪੌਸ਼ਚਰ ਵੀ ਅੱਛਾ ਹੁੰਦਾ ਹੈ, ਨਾਲੇ ਮੈਂ ਦੇਖ ਅੱਛਾ ਹੈਗਾ, ਕਿ ਅ ਅਗਰ ਤੁਸੀਂ ਵੌਕ ਕਰਦੇ ਹੁੰਦੇ ਹੈਗੇ ਹਨਾ, ਤੇ ਕਿਤੇ ਵੀ ਬਾਈ ਚਾਂਸ, ਤੁਹਾਨੂੰ ਕਿਤੇ ਕੁਛ ਵੀ ਅਗਰ ਚੱਲਣਾ ਪਵੇ ਯਾ ਫਿਰ, ਕੋਈ ਐਸੀ ਐਕਟੀਵਿਟੀ ਹੋਵੇ ਜਿਹਦੇ ਵਿੱਚ ਤੁਹਾਡਾ ਸਰੀਰ ਤੋਂ ਮਿਹਨਤ ਹੈਗੀ ਹੈ, ਅਤੇ ਤੁਸੀਂ ਬਹੁਤ ਆਸਾਨੀ ਨਾਲ ਕਰ ਲੈਂਦੇ ਹੋ।
ਸਹੀ ਗੱਲ ਏ। ਐਵੇਂ ਬੰਦਾ, ਜਿਹਨੂੰ ਆਦਤ ਨਾ ਹੋਏ ਨਾ ਚੱਲਣ ਦੀ, ਗੱਡੀਆ ਤੇ ਜਾਂਦਾ ਹੋਏ ਹਮੇਸ਼ਾ ਉਹ ਉਹਨੂੰ ਕਹੋ, ਚਾਰ ਕਦਮ ਵੀ ਪੈਦਲ ਟੁਰੇ, ਉਹ ਨਹੀਂ ਟੁਰ ਸਕਦਾ ਉਹ ਥੱਕ ਜਾਂਦਾ ਫਿਰ।
ਸਾ ਫੁੱਲਣ--ਨਾਲ ਵੀ, ਸਾਹ ਵੀ ਫੁੱਲਨ ਲੱਗ ਪੈਂਦਾ ਹੈਗਾ।
ਹਾਂ, ਅਗਰ ਤੁਸੀਂ ਡੇਲੀ ਵੌਕ ਕਰੋਗੇ ਨਾ, ਜੋ ਤੁਹਾਨੂੰ ਸਾਹ ਫੁੱਲਣ ਦੀ ਵੀ ਦਿੱਕਤ ਯਾਂ, ਹੋਰ ਕੋਈ ਦਿੱਕਤ ਵੀ ਆਵੇ ਉਹ ਸਭ ਧੀਰੇ-ਧੀਰੇ ਸਹੀ ਹੋ ਜਾਂਦੀ ਹੈ, ਹਾਂ ਬਹੁਤ ਫ਼ਰਕ ਪੈਂਦਾ, ਵਾਕ ਬਹੁਤ, ਮਤਲਬ ਫ਼ਾਇਦੇ ਬਹੁਤ ਨੇ, ਸਾਨੂੰ ਅਗਰ ਕੋਈ ਵੀਖ ਪਤਾ ਵੇ ਤੁਸੀਂ ਤੁਸੀਂ ਡੇਲੀ ਵਾਕ ਕੀਤੀ, ਤਾਂ ਤੁਹਾਨੂੰ ਆਰਾਮ ਆ ਜਾਵੇਗਾ, ਉਹ ਚੀਜ਼ 'ਚ ਧੀਰੇ ਧੀਰੇ।
ਹਾਂਜੀ ਇੱਕ ਐਕਟਿਵਨੈਸ ਰਹਿੰਦੀ ਹੈਗੀ ਹੈ, ਕਿ ਤੁਸੀਂ ਇਹ ਫਟਾਫਟ ਕੰਮ ਕੀਤਾ ਹੈਗਾ ਹੈ
ਹਾਂਜੀ ਹਾਂਜੀ
ਬੰਦਾ ਅ, ਅੱਛਾ ਇਹਦੇ ਬੈਨੀਫਿਟ ਵੀ ਬਹੁਤ ਹੈਗੇ ਨੇ, ਅਗਰ ਤੁਸੀਂ ਵੋਕਿੰਗ ਕਰੋ, ਤੁਹਾਡਾ ਡੇਲੀ ਰੂਟੀਨ ਦਾ ਕੰਮ ਵੀ ਤੁਹਾਡਾ ਜਲਦੀ ਹੁੰਦਾ ਹੈਗਾ ਹੈ
ਹਾਂ, ਉਹ ਤੇ ਹੈ ਹੀ ਹੈ।
ਇੱਕ ਅਗਰ ਤੁਸੀਂ ਆਪਣਾ ਪ੍ਰੈਕਟਿਸ ਰੱਖਦੇ ਹੈਗੇ ਹੋ ਨਾ, ਤੇ ਤੁਹਾਡੇ ਹੱਥ ਪੈਰ ਉਤਨੀ ਜਲਦੀ ਚੱਲਦੇ ਹੈਗੇ ਨੇ, ਮੈਨੂੰ ਐਸਾ ਫੀਲ ਹੁੰਦਾ ਹੈ। ਕਿਉਂਕਿ ਹੁਣ ਮੈਂ ਅਗਰ ਮੈਂ ਨਹੀਂ ਜਾ ਪਾ ਰਹੀ ਹੈਗੀ ਹਾਂ, ਕਿਸੇ ਕਾਰਨ ਤੋਂ ਪਰ, ਮੈਨੂੰ ਐਸਾ ਫੀਲ ਹੁੰਦਾ, ਕਿ ਜਿਵੇੈਂ ਮੈਨੂੰ ਇਹ ਦੁਬਾਰਾ, ਚੀਜ਼ ਸ਼ੁਰੂ ਕਰਨੀ ਚਾਹੀਦੀ ਹੈ। ਤਾਂ ਕਿ ਮੇਰਾ ਨਾ ਜੋ ਇੱਕ ਫਲੋ ਬਣਿਆ ਹੋਇਆ ਸੀ, ਕਿਸੇ ਵੀ ਕੰਮ ਕਰਨ ਨੂੰ ਉਹ ਮੈਨੂੰ ਲੱਗਦਾ ਮੇਰੇ ਹੱਥ ਪੈਰ ਇਨੇ ਜਲਦੀ ਨਹੀਂ ਚੱਲਦੇ, ਪਰ ਇਹ ਅਗਰ ਕੰਟੀਨਿਊ ਰਹਿੰਦਾ ਹੈ, ਤੇ ਇਨਸਾਨ ਫੁਰਤੀਲਾ ਰਹਿੰਦਾ ਹੈ, ਔਰ ਬਹੁਤ ਹੀ ਐਨਰਜੈਟਿਕ ਰਹਿੰਦਾ ਹੈਗਾ ਤੁਸੀਂ ਕੰਮ ਕੋਈ ਵੀ ਕਹੋ, ਫਟਾਫਟ ਕੰਮ ਹੁੰਦਾ ਹੈਗਾ।
ਹਾਂ ਹਾਂ, ਫ਼ਰਕ ਤੇ ਪੈਂਦਾ ਹੀ ਹੈ। ਭਾਵੇਂ ਕੋਈ ਵਾਕ ਕਰੋ, ਹੋਰ ਵੀ ਕੋਈ ਕੰਮ ਕਰੋ, ਹੱਥ ਪੈਰ ਸਹੀ ਰਹਿੰਦੇ ਨੇ। ਐ, ਫਿਰ ਹੱਥ ਪੈਰ ਵੀ ਦੁੱਖਣ ਲੱਗ ਪੈਂਦੇ ਨੇ। ਡੇਲੀ ਤੁਸੀਂ ਵੋਕ ਨਹੀਂ ਕਰੋਗੇ ਜਾਂ ਫਿਰ ਤੁਸੀਂ ਹੋਰ ਅੱਜ ਕੱਲ੍ਹ ਤਾਂ ਮਤਲਬ ਇੰਨਾ ਹੋ ਗਿਆ, ਲੇਡੀਜ਼ ਲੋਕ, ਜਿੱਥੇ ਜਾਣਾ ਹੈ ਗੱਡੀ ਗੱਡਿਆਂ ਤੇ ਜਾਣਾ ਹੈ, ਪੈਦਲ ਚਾਰ ਕਦਮ ਨੀ ਟੁਰਨਾ ਉਹਨਾਂ ਨੇ, ਤੇ ਉਹਨਾਂ ਨੂੰ ਬਿਮਾਰੀ ਵੀ ਤੇ ਕਿੰਨੀਆਂ ਫਿਰ ਲੱਗ ਜਾਂਦੀਆਂ ਨੇ, ਇਸ ਕਰਕੇ ਵੋਕ ਬਹੁਤ ਬਹੁਤ ਜ਼ਰੂਰੀ ਹੈ, ਚਾਹੇ ਪੂਰੇ ਦਿਨ 'ਚ ਅੱਧਾ ਘੰਟਾ ਵਾਕ ਕਰੋ, ਸਵੇਰੇ ਕਰੋ ਜਾਂ ਸ਼ਾਮੀ, ਜਦ ਤੁਹਾਨੂੰ ਟਾਈਮ ਮਿਲਦਾ ਹੈ ਜ਼ਰੂਰ ਚੋ ਕਿ ਇੱਕ ਵਾਰੀ
ਫਾਇਦਾ ਹੁੰਦਾ ਹੈ, ਤੁਹਾਡਾ ਹਾਰਟ ਫਿੱਟ, ਹਾਰਟ ਹੈਲਦੀ ਰਹਿੰਦਾ ਹੈਗਾ ਹੈ। ਹੈ ਤੁਹਾਡੇ ਮਸਲਸ ਸਹੀ ਰਹਿੰਦੇ ਹੈਗੇ ਨੇ, ਤੁਹਾਡੇ ਅ ਅਹ ਗੋਡੇ ਜਿਹਨੂੰ ਮਤਲਬ ਕਿ ਗੋਡਿਆਂ ਦੀ ਮੂਵਮੈਂਟ ਹੁੰਦੀ ਰਹਿੰਦੀ ਹੈਗੀ, ਗੋਡੇ ਸਹੀ ਰਹਿੰਦੇ ਹੈਗੇ ਨੇ ਅਗਰ ਹੈਲਥ ਦੇ ਇਸ਼ੂ ਤੋਂ ਦੇਖਿਆ ਜਾਏ ਤੇ ਬਹੁਤ ਫ਼ਾਇਦੇ ਹੈਗੇ ਨੇ, ਕਿਉਂਕਿ ਹੁਣ ਤੇ ਅਗਰ ਤੁਸੀਂ ਕੋਾਮਨਲੀ ਡਾਕਟਰ ਕੋਲ ਚੈੱਕਅਪ ਪਾਸੇ ਜਾਓ, ਜਾਂ ਕੁਛ ਜਾਓ ਡਾਕਟਰ ਸਭ ਤੋਂ ਪਹਿਲਾ ਪੁੱਛੇਗਾ ਤੁਹਾਡਾ ਤੁਹਾਡਾ ਰੂਟੀਨ ਕੀ ਹੈਗਾ ਹੈ, ਤੁਸੀਂ ਅਹ ਰੋਟੀ ਖਾ ਕੇ, ਤੁਸੀਂ ਕਿੰਨੇ ਕਦਮ ਚੱਲਦੇ ਹੋ। ਸਭ ਤੋਂ ਪਹਿਲਾਂ ਸਵਾਲ ਡਾਕਟਰ ਦਾ ਇਹੀ ਹੁੰਦਾ ਹੈਗਾ, ਤੇ ਹਾਂ। ਜਾਣਾ ਜਦੋਂ ਡਾਕਟਰ ਕੋਲ ਹੋਏ ਨਾ, ਤੇ ਬੰਦਾ ਪਹਿਲਾਂ ਇਹੀ ਸੋਚਦਾ ਹੈਗਾ ਡਾਕਟਰ ਨੇ ਸਾਨੂੰ ਇਹ ਪੁੱਛ ਲਿਆ, ਤੇ ਅਸੀਂ ਕੀ ਜਵਾਬ ਦਾਂਗੇ। ਅਗਰ ਇਹ ਚੀਜ਼ ਤੁਸੀਂ ਰੂਟੀਨ ਚ ਰੱਖਦੇ ਹੋ, ਤਾਂ ਤੁਸੀਂ ਸਭ ਤੋਂ ਪਹਿਲੇ ਇਹੀ ਦੱਸਾਂਗੇ, ਜੀ ਹਾਂਜੀ ਅਸੀਂ ਇੰਨੇ ਕਦਮ ਚੱਲ ਰਏ ਤਾਂ ਤੇ ਡਾਕਟਰ ਵੀ ਕਹਿੰਦਾ, ਹਾਂ ਇਹ ਐਕਟਿਵ ਪਰਸਨ ਹੈ।
ਹਾਂ ਹਾਂ ਹਾਂ ਉਹ ਤੇ ਹੈ ਹੀ ਹੈ‌ ਹਾਂ ਹਾਂ ਹਾਂ। ਤੁਹਾਡੇ ਘਰ ਹੋਰ ਕੋਈ ਨੀ ਜਾਦਾ ਵਾਕ ਕਰਨ, ਤੁਹਾਡੇ ਮਦਰ ਇਨ ਲਾ ਵਗੈਰਾ, ਜਾਂ ਫਿਰ ਬੱਚੇ ਵੈ ਹੋਰ ਕੋਈ ਹਸਬੈਂਡ, ਅੱਛਾ ਅੱਛਾ ਨਹੀਂ ਅੱਛੀ ਗੱਲ ਹੈ।
ਹੈਗੀ ਆ ਇੱਕ ਕੰਪਨੀ ਬਣੀ ਰਹਿੰਦੀ ਹੈਗੀ ਕਿਉਂਕਿ ਉਹਨਾਂ ਦਾ ਵੀ ਵਰਗ ਐਸਾ ਹੁੰਦਾ ਹੈ ਤੇ ਉਹ ਵੀ ਜ਼ਿਆਦਾ ਨਹੀਂ ਵਾਕ ਕਰ ਪਾਉਂਦੇ ਹੈਗੇ ਨੇ। ਤੇ ਏਦਾਂ ਫਿਰ ਵੈਸੇ ਦੋਨੋ ਚੱਲੇ ਜਾਂਦੇ ਹੈ ਇਹ ਹੁੰਦਾ। ਕੰਪਨੀ ਮਿਲ ਜਾਂਦੀ ਹੈ ਤੇ ਹੁੰਦਾ ਇੱਕ ਦੂਸਰੇ ਦੇ ਸਾਰੇ ਅਸੀ ਫਿਰ ਚੱਲੇ ਜਾਂਦੇ ਆ ਕਈ ਵਾਰੀ ਹਦਾ ਨਾ ਆਪਣਾ ਮਨ ਹੀ ਹੈ ਨਾ ਤੇ ਬੰਦਾ ਕਹਿੰਦਾ ਨਹੀਂ ਚੱਲੋ ਖੱਲ ਚਲੇ ਜਾਵਾਂਗੇ ਤੇ ਦੂਜਾ ਬੰਦਾ ਕਰਦਾ ਨਾ ਕਿੰਨੀ ਯਾਰ ਜਾਣਾ ਹੀ ਜਾਂਦਾ ਹੈ ਤੇ ਫਿਰ ਆਪਣਾ ਵੀ ਮਨ ਹੋ ਜਾਂਦਾ ਹੈਗਾ। ਹਾਂਜੀ ਚਲੋ ਠੀਕ ਹੈ ਕਹਿ ਰਹੇ ਨੇ ਤੇ ਚੱਲ ਰੈਂਦੇ ਹੈਗੇ ਆ। ਸਭ ਜਾਂਦੇ ਨੇ ਮੇਰੇ ਮਦਰ ਇੰਲੋ ਵੀ ਜਾਂਦੇ ਨੇ ਮੇਰੇ ਫਾਦਰਇੰਲੋ ਵੇ ਜਾਂਦੇ ਹੈ ਸਭ ਜਾਂਦੇ ਹੈਗੇ ਨੇ ਕਹਿਣ ਉਹ
ਨਾਲ ਹਾਂ ਸਾਥ ਨਾਲ ਆਉਂਦਾ ਨਾ ਕਿ ਸਾਡਾ ਮਨ ਨੀ ਕਰ ਰਿਹਾ ਸਾਹਮਣੇ ਵਾਲਾ ਕਹਿ ਰਿਹਾ ਕਿ ਹਾਂ ਚੱਲੋ ਇੱਕ ਸਾਥ ਮਿਲ ਜਾਂਦਾ ਨਾ ਉਹਦੇ ਨਾਲ ਹੋਰ ਜ਼ਿਆਦਾ ਮਤਲਬ ਉਹ ਹੋ ਜਾਂਦਾ ਹਾਂ ਨਹੀਂ ਹੁਣੇ ਅਸੀਂ ਨਹੀਂ ਚਾਹੁੰਦੇ ਤਾਂ ਵੀ ਅਸੀਂ ਜਾਵਾਂਗੇ।
ਹਾਂਜੀ ਫ਼ਿਰ ਆਪਣੇ ਆਪ ਹੀ ਮਨ ਲੱਗ ਜਾਂਦਾ ਹੈ। ਇਹ ਸਭ ਚੀਜ਼ ਸੀ ਹੁਣ ਤੇ ਨਾ ਜਾ ਤੇ ਫਿਰ ਲੱਗਦਾ ਕੁਛ ਅਧੂਰਾ ਪਿਆ। ਹਾਂ ਕੁਛ ਰਹਿ ਗਿਆ ਹੈਗਾ ਜਾਂਦੇ ਰਹੋ ਤੇ ਬਹੁਤ ਵਧੀਆ ਲੱਗਦਾ ਹੈਗਾ ਬਸ ਥੋੜਾ ਜਾ ਘੁੰਮ ਕੇ ਆਣਾ ਆਉਂਦਾ ਹੈ ਬਾਹਰ ਦੀ ਆਬੋ ਉਹ ਵੀ ਥੋੜਾ ਜਿਹਾ ਫ਼ਰਕ ਪੈ ਜਾਂਦਾ ਹੈਗਾ। ਇੱਥੇ ਘਰ ਰਹਿ ਰਹਿ ਕੇ ਅੰਦਰ ਬੰਦੇ ਦਾ ਮਨ ਵੀ ਉੱਦਾਂ ਦਾ ਹੀ ਹੋ ਜਾਂਦਾ ਬਸ ਥੋੜਾ ਜਿਹਾ ਵੋਕ ਕਰਲੋ ਤੇ ਥੋੜ੍ਹੀ ਜੀ ਆਬੋ ਹਵਾ ਚੇਂਜ ਹੋ ਜਾਂਦੀ ਹੈਗੀ ਹੈ।
ਹਾਂਜੀ ਨਹੀਂ ਇੱਥੇ ਤਾਂ ਇੰਨੀ ਵਧੀਆ ਵਧੀਆ ਪਾਰਕ ਬੰਨੀ ਨੇ ਜਾਓ। ਟਾਈਮ ਦਾ ਪਤਾ ਹੀ ਨਹੀਂ ਚੱਲਦਾ ਕਿੱਥੇ ਅੱਧਾ ਇੱਕ ਘੰਟਾ ਬੀਤ ਗਿਆ ਵ ਬਹੁਤ ਲੋਕ ਆਉਂਦੇ ਨੇ ਉੱਥੇ ਤੇ ਵਾਕ ਕਰਨ। ਤਸੀਂ ਜਾਂਦੇ ਹਾਂ ਬਾਗ 'ਤੇ ਬਹੁਤ ਬਹੁਤ ਮਤਲਬ ਲੋਕ ਆਉਂਦੇ ਨੇ ਅੱਛਾ ਲੱਗਦਾ ਹੈ ਧੀਰੇ ਧੀਰੇ ਸਭ ਨਾਲ ਜਾਣ ਪਹਿਚਾਣ ਹੋ ਜਾਂਦੀ ਫਿਰ ਗੱਲਾਂ ਬਾਤਾਂ ਵੀ ਕਰੋ ਨਾਲ ਵੋਕ ਵੀ ਕਰੋ ਹੋਰ ਅੱਛਾ ਲੱਗਦਾ ਹੈ ਉੱਥੇ।
ਹਾਂਜੀ ਨਾਲੇ ਮੈਂ ਇਹ ਵੀ ਦੇਖਿਆ ਹੈਗਾ ਕਿ ਹੁਣ ਅਹ ਛੋਟੀ ਮੋਟੀ ਐਕਸਰਸਾਈਜ਼ ਔਰ ਵਾਕ ਇਹਦੇ ਤੇ ਹੁਣ ਕਾਫ਼ੀ ਹੱਦ ਤੱਕ ਬੰਦਾ ਕਰਦਾ ਹੀ ਕਰਦਾ ਹੈ ਇਸ ਲੋਕ ਕਹਿਲੇ ਨਿਕਲਦੇ ਸੀ ਕੋਈ ਵੋਕ ਤੇ ਨੀ ਆਉਂਦਾ ਸੀਗਾ ਹੁਣ ਅਸੀਂ ਨਿਕਲਦੇ ਹਾ। ਦੋ ਜਾਂ ਤਿੰਨ ਫਿਰ ਨਿਕਲੇ ਹੀ ਆਉਦੇ ਨੇ ਸਾਡੇ ਨਾਲ ਹੁੰਦੇ ਨੇ। ਜਾਂਦੇ ਜਾਂਦੇ ਹਾਏ ਹਲੋ ਹੋ ਜਾਂਦੀ ਹੈਗੀ ਆ ਤੇ ਪਤਾ ਕਹਿੰਦਾ ਹੈਗਾ। ਮੈਂ ਉਹੀ ਮੈਨੂੰ ਤੁਹਾਨੂੰ ਦੱਸਦੀ ਹਾਂ, ਕਿ ਜਦੋਂ ਅਸੀਂ ਵਾਕ ਕਰਦੇ ਸੀਗੇ ਨਾ, ਇੱਥੇ ਕੋਈ ਗਲੀ ਚ ਨਹੀ ਚੱਲਦਾ ਸੀਗਾ, ਤੇ ਕਹਿੰਦੇ ਸੀ ਮਤਲਬ ਨ ਇਹ ਇੱਕ ਰਾਊਂਡ ਪੂਰਾ ਕਰ ਲੈਂਦੇ ਹੈਗੇ ਆ, ਕਿ ਕਿਤੇ ਵੀ ਤਾਂ ਵੀ ਤੇ ਉਥੇ ਅੱਜ ਕੋਈ ਨੀ ਨਿਕਲਦਾ, ਮੈਂ ਕਿਹਾ ਅਸੀ ਨਿਕਲਦੇ ਹੈਗੇ ਨਾ ਸਾਨੂੰ ਦੇਖ-ਦੇਖ ਕੇ ਦੇਖੋ ਕਿੰਨੇ ਲੋਕੀ ਨਿਕਲ ਰਹੇ, ਤੇ ਮੇਰੇ ਹਸਬੈਂਡ ਅਸੀਂ ਕਈਆਂ ਦੇ ਇੰਸਪੀਰੇਸ਼ਨ ਹੈਗੇ ਹੈ, ਕਿ ਅਸੀਂ ਨਿਕਲ ਰਹੇ ਸਾਨੂੰ ਦੇਖ ਕੇ ਤੇ, ਕਈ ਲੋਕਾਂ ਨੇ ਚੱਲਣਾ ਸ਼ੁਰੂ ਕੀਤਾ ਹੈਗਾ ਹੈ।
ਹਾਂ-ਹਾਂ-ਹਾਂ
ਚਲੋ ਵਧੀਆ ਹੈ, ਤੁਸੀਂ ਵੀ ਵਾਕ ਕਰੋ, ਮੈਂ ਵੀ ਅੱਜ ਤੋਂ ਫਿਰ ਮੈਂ ਵੀ ਪਲੈਨ ਕਰ ਰਹੀ ਹਾਂ, ਤੁਹਾਡੀ ਗੱਲ ਸੁਣ ਕੇ ਤੇ ਮੈਨੂੰ ਵੀ ਲੱਗ ਰਿਹਾ ਕਿ ਮੈਂ ਫਿਰ ਤੋਂ ਸਟਾਰਟ ਕਰਦਾ ਵਾਂ। ਹਾਂਜੀ, ਠੀਕ ਹੈ ਸਤਿ ਸ੍ਰੀ ਅਕਾਲ।
ਬਿਲਕੁਲ ਅੱਛਾ
ਚਲੋ ਸਤਿ ਸ਼੍ਰੀ ਅਕਾਲ ਜੀ ਸਤਿ ਕਾਲ।
ਓਕੇ ਸਤਿ ਸ਼੍ਰੀ ਅਕਾਲ।